ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਹੋ ਜੀ।
ਵਧੀਆ ਜੀ ਤੁਸੀਂ ਠੀਕ ਹੋ ਜੀ?
ਬਸ ਵਧੀਆ ਜੀ ਹੋਰ ਕੀ ਕਰ ਰਹੇ ਹੋ?
ਬਸ ਜੀ ਬੈਠਾ ਸੀ ਜੀ ਮੈਂ ਤੇ।
ਅੱਛਾ ਵੀਰ ਜੀ, ਮੈਂ ਤੁਹਾਡੇ ਕੋਲ ਨਾ ਇੱਕ ਰਾਏ ਲੈਣੀ ਹੈ।
ਹਾਂਜੀ ਪੁੱਛੋ ਜੀ ਪੁੱਛੋ?
ਮੇਰੀ ਨਾ ਕੋਲਜ ਦੀ ਛੁੱਟੀਆਂ ਚੱਲ ਰਹੀਆਂ ਸੀ ਤੇ ਮੈਂ। ਪੁੱਛਣਾ ਸੀ ਵੀ ਕਿਹੜੀ ਸਕਿੱਲ ਮੈਂ, ਹੁਣ ਕੀ ਕਰਾਂ ਮਤਲਬ ਮੈਨੂੰ ਕੁਛ। ਸਮਝ ਨਹੀਂ ਆ ਰਿਹਾ।
ਤੁਹਾਡਾ, ਕਿਸ ਵਿੱਚ ਇੰਟਰਸਟ ਹੈ ਜੀ ਵੈਸੇ?
ਵੀਰ ਜੀ, ਮੇਰਾ ਇੰਟਰਸਟ ਦੇਖੋ, ਮੈਂ ਤਾਂ ਔਲਰਾਊਂਡਰ ਹਾਂ ਮੈਨੂੰ। ਮੈਨੂੰ ਜੋ ਕੰਮ ਦਿੱਤਾ ਜਾਏ ਮੈਂ ਬਹੁਤ ਇੰਟਰਸਟਡ ਨਾਲ ਕਰਦੀ ਹਾਂ ਉਹ ਚੀਜ਼ ਨੂੰ, ਲੈਪਟੋਪ ਵਗੈਰਾ। ਹੋ ਗਿਆ, ਇੰਗਲਿਸ਼ ਹੋਗੀ ਕੁਛ। ਕੁਛ ਵੀ ਹੋ ਜੇ ਮੈਂ ਉਹ ਸਭ ਚੀਜ਼ ਕਰ ਲੈਨੀ ਹਾਂ।
ਜੀ ਤੁਸੀਂ ਮੈਨੂੰ ਦੱਸਿਆ ਸੀ ਤੁਸੀਂ ਕੋਮਰਸ ਤੋਂ ਕੀਤੀ ਸੀ ਨਾ। ਆਪਣੀ ਹੁਣ ਤੁਸੀਂ ਹਾਂਜੀ ਦੇਖੋ ਤੇ, ਅੱਜ ਕੱਲ੍ਹ ਨਾ ਕੋਮਰਸ ਦੀ ਲਾਈਨ 'ਚ, ਬਹੁਤ ਸਾਰਾ ਸਕੋਪ ਹੈ ਅੱਗੇ ਅਤੇ ਉਹਦੇ ਵਾਸਤੇ ਤੁਹਾਨੂੰ ਸਕਿੱਲ ਚਾਹੀਦੀਆਂ। ਜਿਵੇਂ ਐਕਸਲ ਸ਼ੀਟਾਂ ਹੋ ਗਈਆਂ। ਹੁਣ ਦੇਖੋ ਅੱਜ। ਟੈਲੀ ਬੜਾ ਚੱਲਿਆ ਹੋਇਆ ਟੈਲੀ ਮਤਲਬ ਕਿ ਟੈਲ ਉਹ ਹੁੰਦਾ ਨਾ ਜਿਹਦੇ ਚ ਅਸੀਂ ਅਹ ਸਾਰੀ ਡਿਟੇਲ ਪਾਉਂਦੇ ਹਾਂ। ਆਪਣੇ ਅਕਾਊਂਟ ਵਗੈਰਾ ਦੀ, ਇੱਕ ਤਰਾਂ ਦੀ ਬੈਲੰਸ ਸ਼ੀਟ ਹੀ ਪਰੀਪੇਅਰ ਹੁੰਦੀ ਹੈ ਉਦੇ ਤੇ।
ਅੱਛਾ ਜੀ।
ਜੇ ਤੁਸੀ ਜੇ ਤੁਸੀਂ ਛੁੱਟੀਆਂ ਚ ਉਹ ਸਿੱਖ ਲਓ। ਤੇ ਤੁਹਾਡੇ ਵਾਸਤੇ ਬਹੁਤ ਬੈਨੀਫਿਟ ਹੋਏਗਾ ਉਹਦਾ ਕਿਉਂਕਿ ਅੱਜ। ਤੁਸੀਂ ਜਾਓਗੇ ਬਾਹਰ ਜੋਬ ਵਾਸਤੇ। ਕੰਪਨੀਆਂ 'ਚ ਉਹ ਇਹੀ ਮੰਗਦੇ ਨੇ ਕਿ ਬੰਦੇ ਨੂੰ ਇੱਕ ਤਾਂ ਕੰਪਿਊਟਰਸ ਸਕਿੱਲ ਆਨੀ ਚਾਹੀਦੀ ਹੈ। ਜਦ ਜ਼ਿਆਦਾ। ਹੈ ਨਾ ਤੇ ਨਾਲ ਦੀ ਨਾਲ। ਅਹ ਬੰਦੇ ਨੂੰ ਘੱਟੋ ਘੱਟ ਇੰਗਲਿਸ਼ ਵੀ ਬੋਲਣੀ ਆਉਣੀ ਚਾਹੀਦੀ ਹੈ। ਹੁਣ ਦੇਖੋ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਤੁਹਾਨੂੰ ਇੰਟਰਸਟ ਹੈਗਾ ਕੰਪਿਊਟਰ ਤੇ ਇੰਗਲਿਸ਼ ਦਾ। ਤੇ ਤੁਸੀਂ ਦੋਨੋ ਕ। ਜੋਇਨ ਕਰ ਲਓ ਕੰਪਿਊਟਰ ਵੀ ਸਿੱਖ ਲਓ, ਇੰਗਲਿਸ਼ ਵੀ ਸਿੱਖ ਲਓ। ਕਿਉਂਕਿ ਦੇਖੋ ਕੰਪਿਊਟਰ ਚ ਤਾਂ ਜੀ ਬਹੁਤ ਸਾਰੀ ਚੀਜ਼ਾਂ ਨੇ ਸਿੱਖਣ ਵਾਸਤੇ। ਐਕਸਲ ਹੋ ਗਿਆ ਤੁਹਾਡੀ ਟਾਈਪਿੰਗ ਸਪੀਡ ਤੇਜ਼ ਹੋ ਜਏਗੀ। ਤੇ ਨਾਲ ਦੀ ਨਾਲ ਤੁਹਾਨੂੰ ਅਹ ਸਾਰਾ ਕੁਛ ਆ ਜਾਏਗਾ ਟੈਲੀ ਵਗੈਰਾ। ਕਿਉਂਕਿ ਅੱਜ ਕੱਲ੍ਹ ਸਾਰੀ ਕੰਪਨੀਆਂ ਟੈਲੀ ਹੀ ਯੂਜ ਕਰਦੀਆਂ ਨੇ ਕਿਉਂਕਿ ਇੱਕ ਤਾਂ ਉਹ ਆਸਾਨ ਹੈ। ਹਾਂਜੀ ਟੈਲੀ ਵਿਚ ਅਜ ਕੱਲ ਕੋਰਸ ਹੁੰਦਾ ਜਿਹੜੇ ਹੁੰਦੇ ਨੇ ਕੰਪਿਊਟਰ ਵਾਲੇ। ਉਹੀ ਸਿਖਾਉਦੇ ਨੇ ਸਾਰਾ ਕੁਛ।
ਅੱਛਾ ਅੱਛਾ। ਹਮ।
ਹਾਂਜੀ ਤੇ ਬਾਕੀ ਜੇ ਤੁਸੀਂ ਇੰਗਲਿਸ਼ ਸਿੱਖਣੀ ਹੈ ਤੇ ਤੁਸੀਂ ਕੋਈ ਵੀ ਕੋਚਿੰਗ ਕਲਾਸ ਜੁਆਇਨ ਕਰ ਸਕ ਸਕਦੇ ਹੋ।
ਨਹੀਂ ਇੰਗਲਿਸ਼ ਤੇ ਦੇਖੋ ਸਾਡੇ ਇੱਧਰ ਵੀ ਸੀ। ਇਹ ਹੈ ਨਾ ਮਤਲਬ ਜਿਵੇਂ ਆਪਾਂ ਕੋਈ ਵੀ ਅਗਰ ਜਿਵੇਂ ਕੰਪਨੀ ਆਪਾਂ ਜੋਇਨ ਕਰਦੇ ਹਾਂ ਤੇ ਉਹਦੇ ਵਾਸਤੇ ਫੋਰਨਰ। ਇੰਗਲਿਸ਼ ਅਮੈਰੀਕਨ ਬ੍ਰਿਟਿਸ਼ ਇੰਗਲਿਸ਼ ਸਾਨੂੰ ਚਾਹੀਦੀ ਹੁੰਦੀ ਆ।
ਨਹੀਂ ਦੇਖੋ ਇੰਗਲਿਸ਼ ਇੰਗਲਿਸ਼ ਇੰਗਲਿਸ਼ ਤਾਂ ਸੇਮ ਹੁੰਦੀ ਹੈ ਸਾਰੀ ਜਗ੍ਹਾ। ਬਸ ਉਹਦਾ ਬੋਲਣ ਦਾ ਐਕਸੈਂਟ ਚੇਂਜ ਹੋ ਜਾਂਦਾ ਹੈ। ਤੇ ਬਾਕੀ ਤੁਹਾਨੂੰ ਮੇਨ ਤੁਹਾਡੀ ਇੰਗਲਿਸ਼ ਹੀ ਹੈ ਜੇ ਤੁਹਾਡੀ ਇੰਗਲਿਸ਼ ਵਧੀਆ ਹੋਏਗੀ ਤੁਹਾਨੂੰ ਸਾਰਾ ਕੁਛ ਸਮਝ ਆ ਰਿਹਾ ਤੇ ਤੁਸੀਂ ਆਰਾਮ ਨਾਲ ਸਮਝ ਸਕਦੇ ਹੋ।
ਜੇ ਕੰਮ ਅਗਰ ਕੰਪਿਊਟਰ ਦਾ ਹੋਏ ਤੇ ਉਹਦੇ ਲਈ ਜ਼ਰੂਰੀ ਹੈ ਟੈਲੀ ਹੀ ਸਾਨੂੰ ਕਰਨੀ ਪਏਗੀ?
ਹਾਂਜੀ ਕਿਉਂਕਿ ਇਹ ਸਭ ਕੁਛ ਜ਼ਰੂਰੀ ਹੈ ਜੀ ਕਿਉਂਕਿ ਨਾ ਅੱਜ ਕੱਲ ਜਿਵੇਂ ਕੰਪਨੀਆਂ ਨੇ ਆਪਣੇ ਰਿਪੋਰਟਸ ਵਗੈਰਾ ਕਰ ਹੁੰਦੇ ਨੇ ਸਭ ਕੁਛ ਮਤਲਬ ਕਿ ਇਨ ਸਟੋਰ ਕਰਨੇ ਹੁੰਦੇ ਨੇ ਉਹ ਮਤਲਬ ਨਾ ਇਨਫੋਾਰਮਲ ਵ ਦਿੰਦੇ ਨੇ ਆਪਣੇ ਸਟਾਫ ਨੂੰ ਜਿਵੇਂ ਕਿ ਇੱਕ ਪੇਜ ਤੇ ਦੇ ਦਿੰਦੇ ਨੇ ਕਿ ਇਹ ਬੰਦੇ ਨੇ ਇਹ ਪ੍ਰੋਡਕਟ ਦੇਤਾ ਤੇ ਸਾਨੂੰ ਨਾ ਉਹ ਚੀਜ਼ ਸਾਰੀ ਸ਼ੀਟ ਤੇ ਬਣਾਉਣੀ ਪੈਂਦੀ ਹੈ। ਤੇ ਹੁਣ ਦੇਖੋ ਸ਼ੀਟ ਤੇ ਤਾਂ ਹਰ ਬੰਦਾ ਬਣਾ ਲਏਗਾ ਦੇਖ ਦੇਖ ਕੇ। ਜਿਹੜਾ ਬੰਦਾ ਬਿਗਨਰ ਹੋਏਗਾ ਉਹ ਇੱਕ ਸ਼ੀਟ ਨੂੰ ਘੱਟੋ ਘੱਟ ਅੱਧਾ ਘੰਟਾ ਲਾ ਦੇ ਕਿਉਂਕਿ ਉਹਨੇ ਕਰਨਾ ਸਾਰਾ ਕੰਮ ਦੇਖ ਕੇ। ਤੇ ਨਾ ਟਾਈਪਿੰਗ ਲੋ ਹੋਏਗੀ ਪਰ ਜਿਹੜਾ ਬੰਦਾ ਥੋੜਾ ਬਹੁਤਾ ਸਿੱਖਿਆ ਪਿਆ ਉਹਨੂੰ ਸਾਰੇ ਸ਼ੋਰਟਕੱਟ ਵੀ ਯਾਦ ਹੋਣਗੇ। ਉਹਨੂੰ ਵੀਹ ਵੀਹ ਲੁਕਪ ਵਗੈਰਾ ਲਗਾਉਣਾ ਆਉਂਦਾ ਹੋਏਗਾ ਤੇ ਉਹੀ ਕੰਮ ਉਹ ਬੰਦਾ ਘੱਟੋ ਘੱਟ ਪੰਜ ਮਿੰਟ ਚ ਕਰ ਲਏਗਾ। ਤੇ ਨਾਲ ਦੀ ਨਾਲ ਉਹ ਹੋਰ ਵੀ ਕੰਮ ਕਰੇਗਾ ਆਪਣਾ। ਤੇ ਤਾਂ ਕਰਕੇ ਜ਼ਰੂਰੀ ਅੱਜ ਕੱਲ੍ਹ ਸਿੱਖਣਾ
ਅੱਛਾ ਤੇ ਹੋਰ ਕਿਹੜਾ ਕੋ ਇੱਕ ਤਾਂ ਕੰਪਿਊਟਰ ਕੋਰਸ ਹੋ ਗਿਆ ਇੱਕ ਟੈਲੀ ਦਾ ਕੋਰਸ ਹੋ ਗਿਆ ਤੇ, ਹੋਰ ਇੱਕ ਇੰਗਲਿਸ਼ ਕੋਰਸ ਹੋ ਗਿਆ ਹੋਰ ਕਿਹੜੇ ਕੋਰਸ ਹੈ ਜੋ ਆਪਾਂ ਹੁਣ ਸਿੱਖ ਸਕਦੇ ਹਾਂ ਜਿਵੇਂ, ਨਾ ਹੁਣ ਮੈਂ ਸੁਣਿਆ ਸੀ ਅਹ ਮਤਲਬ ਗੱਲ ਹੀ ਪਾ ਰਿਹਾ ਸੀ ਵੀ ਜਿਵੇਂ ਹੁਣ ਛੁੱਟੀਆਂ ਨੇ ਬੱਚਿਆਂ ਨੂੰ ਅਗਰ ਗੁਰ ਸਿੱਖੀ ਨਾਲ ਜੋੜਨ ਨਾਲ ਤੇ ਗੁਰਮਤ ਮੁਕਾਬਲੇ ਚਦੇ ਹਨ ਇ ਅਰ ਸਾਨੂੰ ਸਟੱਡੀ ਬੇਸ ਕੁਛ ਸਿੱਖਣਾ ਹੋਏਗਾ ਹੋਰ ਕੀ ਪਾ ਸਕਦੇ ਹਾਂ,
ਨਹੀਂ ਦੇਖੋ ਅੱਜ ਕੱਲ੍ਹ ਤਾਂ ਬੜੇ ਕੋਰਸ ਚੱਲੇ ਪਏ ਨਾ। ਅੱਜ-ਕੱਲ੍ਹ ਜ਼ਿਆਦਾ ਮੇਨ ਹੈ ਤੁਸੀਂ ਉਹ ਸਿੱਖ ਲਓ ਵੈਦਿਕ ਮੈਥ ਕਿਉਂ ਹਾਂ ਵੈਦਿਕ ਮੈਪ ਮਤਲਬ ਕਿ, ਜਿਵੇਂ ਸਾਰਾ ਕੁਛ ਮੈਂਟਲ ਮੈਥ ਹੀ ਹੁੰਦਾ ਹੈ ਮਤਲਬ ਵੱਡੇ ਤੋਂ ਵੱਡੇ, ਕੈਲਕੁਲੇਸ਼ਨ ਆਪਣੇ ਮਾਈਡ ਚ ਮਤਲਬ ਸਿਖਾਦੇ ਸਾਰਾ ਕੁਛ ਈ ਕਿਵੇਂ ਦੋ ਸੈਕਿੰਡ ਅੰਦਰ ਸਾਰਾ ਕੁਛ ਕੈਲਕੂਲੇਸ਼ਨ ਕਰਨੀ ਆਪਣੇ ਮਾਈਂਡ ਦੇ ਅੰਦਰ, ਬਿਨਾਂ ਕੋਈ ਪੈੱਨ ਵਗੈਰਾ ਚੱਕੇ ਬਿਨਾਂ ਕੋਈ ਅਹ ਸ਼ੀਟ ਦਾ ਯੂਜ ਕਰੇ ਕਿਉਂਕਿ ਉਹ ਦੇਖੋ ਜੇ ਤੁਸੀਂ ਕੋਂਪੀਟੀਟਿਵ ਐਗਜ਼ਾਮ ਜਾਂਦੇ ਹੋ ਅੱਗੇ ਫ ਗਰਮੈਂਟ ਇਗਜ਼ਾਮ ਦੀ ਤਿਆਰੀ ਕਰਦੇ ਹੋ ਉਹ ਸਾਰਾ ਕੁਛ ਤੁਡੇ ਕੰਮ ਆਏਗਾ
ਅੱਛਾ,
ਤਾਂ ਨੋਰਮਲ ਲਾਈਫ ਚ ਵੀ ਕੰਮ ਆਦਾ ਹੁੰਣ ਤੁਸੀਂ ਬਾਜ਼ਾਰ ਜਾਂਦੇ ਹੋ ਹੁਣ ਕਿਸੇ ਨੇ ਅਹ ਤੁਸੀਂ ਸੌ ਦਾ ਨੋਟ ਦਿੱਤਾ ਕਿਸਨੇ ਅਠੱਤਰ ਰੁਪਏ ਕੱਢ ਕੱਟਣੇ ਨੇ ਆਪ ਆਪਣੇ
ਤੁਹਾਨੂੰ ਫਿਰ ਥੋੜ੍ਹਾ ਸੋਚਣਾ ਪਏਗਾ ਜਾਂ ਕੈਲਕੂਲੇਟਰ ਕੱਢੋਗੇ ਤੁਸੀਂ ਪਹਿਲਾਂ
ਇਹ ਸਾਰਾ ਕੁਝ ਮਤਲਬ ਉਹ ਸਿਖਾਉਂਦੇ ਨੇ ਵੈਦਿਕ ਮੈਥਲੇ ਬਾਕੀ ਜੇ ਤੁਹਾਨੂੰ ਕਿਸੇ ਹੋਰ ਚੀਜ਼ ਦੱਸੋ? ਸ਼ੌਕ ਹੈਗਾ ਤੁਸੀਂ ਉਹ ਸਿੱਖ ਸਕਦੇ ਹੋ ਜਿਵੇਂ ਕਿ ਸਵਿਮਿੰਗ ਹੋ ਗਈ।
ਹਾਂ ਸਵਿਮਿੰਗ ਸਵੀਮਿੰਗ ਬੈਸਟ ਹੈ ਮੈਂ ਨਾ ਫੈਂਸਿੰਗ ਸੋਚ ਰਹੀ ਸੀ ਬਟ ਫੈਂ ਸਵਿਮਿੰਗ ਦਾ ਨਾ ਇਹ ਕਹਿੰਦੇ ਵੀ ਪਤਾ ਨੀ ਇੱਥੇ ਕੋਈ ਸ਼ਾਇਦ ਕੋਜ ਵਗੈਰਾ ਨਹੀਂ ਹੈ। ਕਿਉਂਕਿ ਨਾ ਮੈਂ ਮੈਨੂੰ ਇਹ ਸੀ ਜਿਵੇਂ ਕਰਰਾਟੇ ਹੋ ਗਏ ਅੱਜ ਕੱਲ ਇੰਨਾ ਸ ਕ੍ਰਾਈਮ ਮੋ ਰਿਹਾ ਤੇ ਬੰਦੇ ਨੂੰ ਕਰਾਟੇ
ਹਾਂਜੀ ਸੈਲਫ ਡਿਫੈਂਸ ਤੇ ਹਾਂਜੀ ਤੁਸੀਂ ਸੈਲਫ ਡਿਫੈਂਸ ਵਾਸਤੇ ਉਹ ਸਿੱਖ ਲਓ। ਗਤਕਾ,
ਹਾਂ ਗਤਕਾ ਗੱਤਕਾ ਵੀ ਠੀਕ ਹੈ।
ਕਿਉਂਕਿ ਨਾ ਗਤਕਾ ਇੱਕ ਸੈਲਫ ਡਿਫੈਂਸ ਹੀ ਹੈ ਵੈਸੇ ਵੀ ਮਾਰਸ਼ਲ ਆਰਟ ਹੀ ਹੈਗਾ।
ਹੂੰ-ਹੂੰ-ਹੂੰ-ਹੂੰ-ਹੂੰ, ਤੁਹਾਨੂੰ ਪਤਾ ਹੈ ਗਤਕਾ ਕਿੱਥੇ ਸਿਖਾਈ ਜਾਏਗਾ। ਗੁਰਦੁਆਰੇ ਸਾਹਿਬ ਤੋਂ ਮੈਨੂੰ ਪਤਾ ਹੈ। ਬਟ ਨੇੜੇ ਤੇੜੇ ਸਾਡੇ ਘਰ ਦੇ ਨੇੜੇ-ਤੇੜੇ ਕੋਈ ਗੁਰਦੁਆਰਾ ਸਾਹਿਬ ਨੀ ਹੈ।
ਨਹੀਂ ਉਹ ਹੈਗਾ-ਹੈਗਾ ਤੁਹਾਡੇ ਘਰ ਦੇ ਨੇੜੇ ਉਹ ਵੱਡਾ ਗੁਰਦੁਆਰਾ ਹੈ ਨੀ,
ਕਿਹੜੇ ਵਾਲਾ ਜੀ ਆ ਸੀ ਨਾ ਉਹ ਨਾ ਥੋੜਾ ਦੂਰੀ, ਪੈ ਜਾਂਦਾ ਖੈਰ ਐਕਟਿਵਾ ਤੇ ਹੀ ਜਾਣਾ ਪਏਗਾ ਸਾਨੂੰ ਮੈਨੂੰ ਇਹ ਹੈ ਕਿ ਚਲੋ ਬੰਦਾ ਵੀ ਜਾਂਦੇ ਜਾਂਦੇ ਟਾਈਮ ਵੀ ਨਾ ਲੱਗੇ।
ਫਿਰ ਉਸ ਤੋਂ ਫਿਰ ਬੈਸਟ ਆਈਡੀਆ ਤੁਸੀਂ ਅਹ ਯੂਟਿਊਬ ਤੋਂ ਵੇਖ ਲਓ।
ਜੋ ਬੰਦਾ ਆਪ ਸਿਖਾਦਾ ਯੂਟਿਊਬ ਤੋਂ ਨਹੀਂ ਆਪਾਂ ਸਿੱਖ ਸਕਦੇ।
ਨਹੀਂ ਦੇਖੋ ਫੇਰ ਜੇ ਤੁਸੀਂ ਕੁਛ ਸਿੱਖਣਾ ਫਿਰ ਤਾਂ ਤੁਹਾਨੂੰ ਜਾਣਾ ਹੀ ਪਏਗਾ। ਕਿਉਂਕਿ, ਇਹ ਚੀਜ਼ ਤਾਂ ਮਿਲਣੀ ਔਖੀ ਹੈ ਕਿ ਤੁਹਾਡੇ ਨੇੜੇ-ਤੇੜੇ ਹੀ ਕੋਈ ਬੰਦਾ ਸਿਖਾਏ।
ਹੂੰ ਹਾਂ ਕੁਛ ਪਾਉਣ ਵਾਸਤੇ ਦੇਖੋ ਕੁਛ ਖੋਣਾ ਤਾਂ ਪੈਂਦਾ। ਈ ਐ ਕਿਸੇ ਨੇ ਸਹੀ ਕਿਹਾ ਚਲੋ ਕੋਈ ਨੀ ਆਪਾਂ ਜਾਵਾਂਗੇ। ਉੱਥੇ ਵੀ ਮੈਂ ਫਿਰ ਉੱਥੇ ਵੀ ਪਤਾ ਕਰਦੀ ਹਾਂ ਚਲੋ ਇਹ ਤਾਂ ਹੋ ਗਈ ਮੇਰੀ ਸ਼ਾਮ ਦੀ ਗੱਲ ਦੇਖੋ ਆਪਾਂ ਪੂਰਾ ਦਿਨ ਫਰੀ ਹਾਂ ਤੇ ਮਤਲਬ ਦੇਖੋ ਦੇਖੋ ਪੂਰਾ ਦਿਨ ਅਤੇ ਦੇਖੋ ਪੂਰਾ ਦਿਨ ਅਸੀਂ ਆਪਣਾ ਫੋਨ ਯੂਜ ਕਰ ਸਕਦੇ ਹਾਂ। ਜ਼ਿਆਦਾ ਨਾ ਜ਼ਿਆਦਾ ਟੀ ਵੀ ਦੇਖਿਆ ਜਾ ਸਕੇ ਮਤਲਬ ਮੈਨੂੰ ਇਹ ਆ ਕਿ ਮਤਲਬ ਕਿ ਤਿੰਨ ਚਾਰ ਕਲਾਸਾਂ ਇਕੱਠੀਆਂ ਹੋ ਜਾਣ ਤੇ ਨਾਲ ਹੀ ਮੇਰਾ ਮੇਰਾ ਲੱਗਿਆ ਵੀ ਰਹੇ ਜੀਅ ਵੀ ਲੱਗਿਆ ਰਹੇ ਤੇ ਨਾ ਕੁਛ ਸਿੱਖਣ ਨੂੰ ਵੀ ਮਿਲਦਾ ਰਹੇ।
ਹਾਂਜੀ ਤੁਸੀਂ ਇਹ ਕਰ ਲਓ ਫਿਰ ਦੇਖੋ ਤੁਸੀਂ ਸਵੇਰੇ ਜਿਵੇਂ ਹੁੰਦਾ ਅਹ ਤੁਸੀਂ ਕਿੰਨੇ ਵਜੇ ਉਠਦੇ ਵੈਸੇ ਸਵੇਰੇ
ਮੈਂ ਸਵੇਰੇ ਛੇ ਵਜੇ ਉੱਠ ਜਾਂਦੀ ਹਾਂ ਜੀ
ਹਾਂਜੀ ਤੁਸੀਂ ਛੇ ਵਜੇ ਉੱਠ ਕੇ ਸਵੇਰੇ ਦੇਖ ਲਓ ਕੋਈ ਅੱਠ ਵਜੇ ਦੀ ਕਲਾਸ ਹੋਏ ਵਿੱਥ ਮੈਥ ਦੀ ਮੈਥ ਦੀ ਕਲਾਸ ਚੱਲ ਜ ਸਵੇਰੇ ਕਿਉਂਕਿ ਮਾਈੰਡ ਫਰੈਸ਼ ਹੁੰਦਾ ਸਵੇਰੇ ਉਹ ਸਾਰਾ ਕੁਝ ਵਧੀਆ ਦਿਮਾਗ ਚ ਪੈ ਜਾਏਗਾ ਤੇ ਫੇਰ ਮਤਲਬ ਇੱਕ ਦੋ ਘੰਟੇ ਦੀ ਕਲਾਸ ਹੋਏਗੀ। ਉਸ ਤੋਂ ਬਾਅਦ ਥੋੜਾ ਘਰ ਆ ਕੇ ਰੈਸਟ ਕਰਕੇ ਗੱਟਕਾ ਸਿੱਖਣ ਚਲੇ ਜਾਓ ਫਿਰ ਦੁਪਹਿਰ ਦੀ ਰੋਟੀ ਖਾ ਕੇ ਆਪਣਾ ਫਿਰ ਚਲੇ ਜਾਓ ਕੰਪਿਊਟਰ ਕਲਾਸ ਚ ਉੱਥੇ ਐਕਸਲ ਵਗੈਰਾ ਸਿੱਖ ਲਓ ਤੁਸੀਂ ਐਕਸਲ ਵਗੈਰਾ ਮਤਲਬ ਕਿ ਪੰਦਰਾਂ ਦਿਨ ਤੱਕ ਸਿੱਖੋ ਜਿਵੇਂ ਤੁਹਾਡਾ ਕੁਛ ਹੋ ਗਿਆ ਮਤਲਬ ਤੁਹਾਨੂੰ ਸਿੱਖਣਾ ਥੋੜ੍ਹਾ ਆ ਗਿਆ ਤੁਸੀਂ ਅਪਲਾਈ ਕਰ ਦਿਓ ਔਨਲਾਈਨ ਫਰੀ ਲਾਂਸਿੰਗ ਜੋਬ ਹੁੰਦੀਆਂ ਵਗੈਰਾ ਅਹ ਜਿਵੇਂ ਕਿ ਬਾਹਰ ਦੀ ਕੰਪਨੀਆਂ ਹੁੰਦੀਆਂ ਨੇ ਉਹ ਥੋੜੇ ਬਹੁਤੇ ਪੈਸੇ ਦਿੰਦੀਆਂ ਨੇ ਕੰਮ ਕਰਨ ਦੇ ਮਤਲਬ ਕਿ ਉਹ ਆਪਣਾ ਭੇਜ ਦਿੰਦੇ ਨੇ ਐਵੇਂ ਇਨਫੋਰਮਲ ਵੇ ਚ ਸਾਰਾ ਕੁਛ ਬਸ ਤੁਹਾਨੂੰ ਠੀਕ ਕਰਕੇ ਦੇਣਾ ਪੈਂਦਾ ਉਹਨਾਂ ਨੂੰ
ਅੱਛਾ ਅੱਛਾ ਉਹ ਤੇ ਫੇਰ ਠੀਕ ਹੈ ਚਲੋ ਕੰਮ ਇਹ ਵਾਲਾ ਕੰਮ ਵੀ ਠੀਕ ਹੈ।
ਉਹ ਮਤਲਬ ਫਰੀ ਲਾਂਸਿੰਗ ਹੋ ਗਇਆ ਨਾ ਤੁਹਾਡਾ ਮਤਲਬ ਫਿਰ ਥੋੜ੍ਹਾ ਝਾਕਾ ਵੀ ਥੋੜ੍ਹਾ ਖੁੱਲ ਜਾਏਗਾ। ਜਿੰਨਾ ਚਿਰ ਛੁੱਟੀਆਂ ਨੇ ਉਸ ਤੋਂ ਬਾਅਦ ਤੁਸੀਂ ਅਹ ਪੜ੍ਹਾਈ ਕਰਦੇ ਰਹੋ ਨਾਲ ਨਾਲ ਅਤੇ ਆਪਣੀ ਪ੍ਰੈਕਟਿਸ ਕਰਦੇ ਰਹੋ ਦੁਬਾਰਾ ਇਹ ਜਿਹੜਾ ਸਿੱਖਿਆ ਤੁਸੀਂ ਐਕਸਲ ਵਗੈਰਾ ਤੇ ਜਿਵੇਂ ਤੁਹਾਡੀ ਡਿਗਰੀ ਕੰ ਕੰਪਲੀਟ ਹੋਏਗੀ ਅਹ ਤੁਹਾਡੇ ਕੋਲ ਸਰਟੀਫਿਕੇਟ ਵੀ ਹੋਏਗਾ ਕੰਮ ਦਾ ਤੇ ਤੁਸੀਂ ਕੋਈ ਵਧੀਆ ਜੋਬ ' ਵੀ ਅਪਲਾਈ ਕਰ ਸਕਦੇ ਹੋ।
ਹਾਂਜੀ ਕਿਉਂਕਿ ਨਾ ਸਾਡੇ ਪਿਛਲੇ ਸਾਲ ਨਾ ਸਾਡੇ ਸਕੂਲ ' ਵੀ ਅ ਸੋਰੀ ਸਾਡੇ ਕੋਲਜ ਵਿੱਚ ਵੀ ਨਾ ਇਹ ਗੱਲਾਂ ਹੋ ਰਹੀਆਂ ਸੀ ਵੀ ਸਾਨੂੰ ਇੱਕ ਐਕਸਟਰਾ ਸਬਜੈਕਟ ਦਿੱਤਾ ਜਾਏਗਾ ਹੁਣ ਦੇਖੋ ਇਹ ਨਹੀਂ ਪਤਾ ਏਦਾਂ। ਚਲੋ ਹਾਂ ਇਹ ਤੇ ਇਹ ਹੈ ਕਿ ਚਲੋ ਮੈਨੂੰ ਪਹਿਲਾਂ ਆਲਰੇਡੀ ਆਉਂਦਾ ਹੋਏਗਾ ਟੈਲੀ ਕਿਉਂਕਿ ਕਹਿ ਰਹੇ ਸੀ ਨਾ ਟੈਲੀ ਦਾ ਸਬਜੈਕਟ ਸਾਨੂੰ ਅਲਰੈਡੀ ਮਿਲੇਗਾ ਤੇ ਮੈਂ ਸੋਚ ਰਹੀ ਸੀ ਆਪਾਂ ਟੈਲੀ ਅਗਰ ਸਾਡੇ ਕਾਲਜ ਵਿੱਚ ਮੈਂ ਇੱਕ ਵਾਰ ਕਨਫਰਮ ਕਰ ਲੈਣੀ ਹਾਂ ਜੇ ਟੈਰੀ ਸਾਨੂੰ ਸਿਖਾਉਣਗੇ ਤੇ ਇਸ ਤੋਂ ਵਧੀਆ ਮੈਂ ਜਿਵੇਂ ਇਨਕਮ ਟੈਕਸ ਵਗੈਰਾ ਸਿੱਖ ਲਵਾਂ ਜਿਵੇਂ ਜੀ ਐਸ ਟੀ ਵਗੈਰਾ ਲੱਗਦੀ ਆ ਹਰ ਇੱਕ ਸਮਾਨ ਵਿੱਚ। ਤੇ ਉਹ ਵੀ ਤਾਂ ਲਗਾਨੀ ਸਾਨੂੰ ਆਉਣੀ ਚਾਹੀਦੀ ਹੈ ਨਾ।
ਨਹੀਂ ਉਹ ਉਹ ਸਾਰਾ ਕੁਛ ਨਾ ਟੈਲੀ ਦੇ ਅੰਦਰ ਹੀ ਹੁੰਦਾ। ਟੈਲੀ ਦੇ ਅੰਦਰ ਸਾਰਾ ਕੁਛ ਆ ਜਾਏਗਾ ਤੁਸੀਂ ਜਿਵੇਂ ਟੈਲੀ ਦੇ ਅੰਦਰ ਪਾਓਗੇ ਕਿ। ਇਸ ਬੰਦੇ ਨੇ ਇਨੇ ਦਾ ਸਮਾਨ ਖਰੀਦਿਆ ਤਾਂ ਉਹਦੇ 'ਚ ਤੁਸੀਂ ਬਸ ਇਹ ਇਨਫੋਰਮੇਸ਼ਨ। ਪਾਣੀ ਹੈ ਉਹ ਸਾਰਾ ਟਰਾਇਲੈਲੈਂਸ ਪ੍ਰੋਫਿਟ ਐਡ ਲੋਸ ਅਕਾਊਂਟ ਬੈੈਂਸ। ਜੀ ਐਸ ਟੀ ਕਿੰਨੀ ਲਗਾਣੀ ਹੈ ਵਾਊਚਾਰ ਅਹ ਵਚਾਰ ਸਾਰਾ ਕੁਛ ਕੱਕੇ ਦੇ ਦੇਗਾ ਉਹ ਉਸ ਬੰਦੇ ਦਾ ਨਾਂ ਦਾ ਪੱ ਖੋਲਦੇਗਾ ਮਤਲਬ ਟੈਲੀ ਦੇ ਅੰਦਰ ਸਾਰਾ ਕੁਛ ਸਿਸਟਮ ਹੈ। ਬਸ ਤੁਹਾਨੂੰ ਟੈਲੀ ਆਣਨੀ ਚਾਹੀਦੀ ਹੈ ਚਲਾਉਣ ਵਾਸਤੇ
ਅੱਛਾ ਅੱਛਾ ਚਲੋ ਕੋਈ।
ਟੈਲੀ ਇੱਕ ਟ੍ਰੀ ਹੈ ਬਾਕੀ ਸਾਰੀ ਉਹਦੀ ਬ੍ਰਾਂਚਿਸ ਨੇ
ਅੱਛਾ ਅੱਛਾ ਚਲੋ ਕੋਈ ਨੀ ਮੈਂ ਅੱਜ। ਸ਼ਾਮੀ ਆਪਣਾ ਗਤਕੇ ਦਾ ਅਤੇ ਟੈਲੀ ਦਾ ਅਤੇ ਸਪੈਸ਼ਲ ਔਰ ਮੈਥ ਕਲਾਸ ਦਾ ਫੋਰਮ ਫਿਲ ਕਰਕੇ ਆਉਂਦੀ ਹਾਂ ਬਾਕੀ ਮੈਨੂੰ ਕੋਈ ਕਲਾਸਸ ਵਗੈਰਾ ਦਾ ਪੁੱਛਣੀ ਮੈਂ ਤੁਹਾਨੂੰ ਬੈਕ ਕਾਲ ਕਰ
ਹਾਂਜੀ ਜ਼ਰੂਰ ਜੀ ਜ਼ਰੂਰ
ਹਾਂ ਜੀ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਵੀਰ ਜੀ